ਹੈਲੋ
ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
ਬਸ, ਵਧੀਆ। ਤੁਸੀਂ ਸੁਣਾਓ, ਕੀ ਹਾਲ ਹੈ?
ਹਾਂਜੀ, ਅਸੀ ਵੀ ਵਧੀਆ, ਰੱਬ ਦੀ ਮੇਹਰ ਹੈ।
ਹੋਰ, ਘਰ ਸਭ ਠੀਕ, ਬੱਚੇ ਵਗੈਰਾ ਸਭ?
ਹਾਂਜੀ-ਹਾਂਜੀ, ਸਭ ਵਧੀਆ। ਬੱਚੇ-ਵੱਡੇ, ਸਥ ਫਸਟ ਕਲਾਸ। ਚੜ੍ਹਦੀ ਕਲਾ, ਤੁਸੀਂ ਦੱਸੋ?
ਹਾਂਜੀ, ਚੜ੍ਹਦੀ ਕਲਾ ਹੀ ਚਾਹੀਦੀ ਹੈ, ਬਾਬੇ ਦੀ।
ਹਾਂਜੀ, ਹੋਰ, ਗੇ ਸੀ ਅੱਜ, ਗੁਰਦਵਾਰੇ?
ਹਾਂਜੀ, ਹਾਂਜੀ। ਅਸੀਂ ਰੋਜ ਜਾਂਦੇ ਹਾਂ ਗੁਰਦੁਆਰੇ। ਸਵੇਰੇ -ਸਵੇਰੇ ਪਹਿਲੇ ਨਾਹ ਧੋ ਕੇ ਗੁਰਦੁਆਰੇ ਸਾਹਿਬ ਹੀ ਜਾਈਦੈ।
ਚਲੋ ਜੀ, ਵਧੀਐ। ਅੱਜ ਮੇਰੇ ਕੋਲ ਜਾਨ ਨੀ ਹੋਇਆ ਗੁਰਦੁਆਰੇ, ਬੜਾ ਮਨ ਸੀ ਤੇ ਸਾਡੇ ਐਥੇ ਬੜੀ ਬਾਰਿਸ਼ ਲੱਗ ਗਈ। ਤੇ, ਉਹਦੇ ਕਰਕੇ ਮੈਂ ਗੁਰਦੁਆਰੇ ਨਹੀਂ ਜਾ ਪਾਇਆ ਤੇ ਘਰੇ ਹੀ ਪਾਠ ਕਰ ਲਿੱਤਾ ਸੀ, ਥੋੜ੍ਹਾ।
ਅੱਛਾ-ਅੱਛਾ। ਹਾਂਜੀ, ਅਸੀਂ ਵੀ ਜਦੋਂ ਗੁਰਦੁਆਰੇ ਨਹੀਂ ਜਾ ਸਕਦੇ ਓਦੋਂ ਆਪਾਂ ਫੇਰ ਘਰੇ ਹੀ ਪਾਠ ਕਰ ਲਈ ਦੈ ਸ਼ਾਮ ਵੇਲੇ ਸੁਖਮਨੀ ਸਾਹਿਬ ਦਾ ਕਰ ਲਈ ਦੈ
ਹਾਂਜੀ -ਹਾਂਜੀ।
ਨਾਲੇ, ਸਵੇਰੇ ਉੱਠ ਕੇ ਤੇ ਫਿਰ ਜਪਜੀ ਸਾਹਿਬ ਦਾ ਤੇ ਕਰੀ ਦਾ ਹੀ ਕਰੀਦਾ,
ਹਾਂਜੀ, ਲੇਕਿਨ ਮੈਂ ਇੱਕ ਚੀਜ਼ ਦੇਖੀ ਹੈ- ਗੁਰਦੁਆਰੇ 'ਚ ਸੰਗਤ ਹੀ ਨਹੀਂ ਬਿਲਕੁਲ
ਹਾਂਜੀ,
ਸਾਡੇ ਟਾਈਮ ਤੇ ਕਿੰਨੇ ਭਰੇ ਭਰੇ ਗੁਰਦੁਆਰੇ ਹੁੰਦੇ ਸੀ। ਕਿੰਨੀਆਂ ਸੰਗਤਾਂ- ਬੁੱਢੇ, ਬੱਚੇ, ਜਵਾਨ ਅੱਜ-ਕੱਲ੍ਹ, ਮੈਂ ਦੇਖਨਾ ਜਾ ਕੇ ਗੁਰਦੁਆਰੇ, ਬੜੇ ਘੱਟ ਬੰਦੇ ਆਉਂਦੇ ਹੈ, ਗੁਰਦੁਆਰੇ। ਮਤਲਬ ਹੁੰਦੇ ਹੀ ਨਹੀਂ ਹੈ, ਨਾ ਦੇ ਬਰਾਬਰ ਹੁੰਦੇ ਨੇ।
ਦੇਖੋ ਨਾ, ਅੱਜਕੱਲ ਅੱਧੇ ਤੇ ਜਦੋਂ ਕੋਈ ਦੁੱਖ ਆਦੈ ਤਾਂ ਗੁਰਦੁਆਰੇ ਪੁੱਜਦੇ ਹੈ।
ਉਹਰ ਜਿਹੋ ਜਿਹੇ ਸਾਡੇ ਉਮਰ ਦੇ ਜਿਹੜੇ ਬੱਚੇ ਆ ਅੱਜ ਕੱਲ੍ਹ ਤੇ ਯੂਵਾ ਹੈ ਉਹ ਤੁਹਾਨੂੰ ਪਤੈ ਫਿਰ ਘੁੰਮਨ ਫਿਰਨ ਵਾਸਤੇ ਵਧੀਐ।
ਹਾਂਜੀ।
ਤੇ ਮਤਲਬ ਗੁਰਦੁਆਰੇ ਬੜਾ ਜਾਂਦੇ ਨੇ ਚਲਾ ਲੀ ਤੇ ਗੱਲਾਂ ਕਰ ਲਿੱਤੀਆਂ। ਚੁਗਲੀਆਂ, ਇੱਕ ਦੂਸਰੇ ਦੀਆਂ ਯਾ ਅੱਜ ਕੱਲ ਤੁਹਾਨੂੰ ਪਤੈ, ਸੋਸ਼ਲ ਮੀਡੀਆ ਦਾ ਜ਼ਮਾਨੈ। ਰੀਲਸ ਵਗੈਰਾ ਅੱਜ ਕੱਲ ਬੱਚੇ ਬਣਾਂਦੇ ਐ, ਪੂਰਾ ਪੂਰਾ ਦਿਨ ਉਹਨਾਂ ਨੇ ਰੀਲਾਂ ਦੇ ਵਿੱਚ ਕੱਢ ਦੇਣਾ।
ਹਾਂਜੀ, ਵੀਐ, ਮੈਂ ਔਬਜ਼ਰਵ ਕੀਤਾ ਇਹ ਗੱਲ ਮੈਂ, ਬੜੀ ਨੋਟ ਕੀਤੀ ਹੈ ਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ, ਉਹ ਮੋਬਾਈਲਾਂ ਤੇ ਲੱਗੀ ਰਹੀ ਹੈ। ਮੋਬਾਈਲਾਂ ਨੇ ਬੇੜਾ ਗਰਕ ਕਰ ਦਿੱਤਾ, ਸਾਡੇ ਸਮਾਜ ਦਾ। ਖੋਖਲਾ ਕਰ ਦਿੱਤੈ ਇਕਦਮ, ਮਤਲਬ ਅੱਜ ਕੱਲ ਦੀਆਂ ਜਨਾਨੀਆਂ ਵੀ ਜਿਹੜੀਆਂ ਨੇ, ਉਹ ਵੀ ਫੋਨ 'ਚ ਬੁੱਢੇ ਵੀ ਫੋਨ 'ਚ ਬੱਚੇ ਤੇ, ਹੈ ਹੀ ਫੋਨ ਚ ਹੈ।
ਹਾਂਜੀ।
ਤੇ ਰੱਬ ਨੂੰ ਕੌਣ ਯਾਦ ਕਰੂ, ਕੋਈ ਵੀ ਨਹੀਂ।
ਜਦੋਂ ਖੁਦ ਸਾਰੇ ਰੱਬ ਨੂੰ ਯਾਦ ਕਰਦੇ ਹੈ, ਸੁੱਖਾ ਸੁੱਖਦੇ ਹੈ। ਲੇਕਿਨ, ਫਿਰ ਦਾਤਾ ਵੀ ਬੋਲਦੇ ਨਾ ਚੰਗੇ ਟਾਈਮ ਚ ਤੁਸੀਂ ਮੈਨੂੰ ਯਾਦ ਨਹੀਂ ਕੀਤਾ। ਅੱਜ ਤੁਹਾਡਾ ਟੈਮ, ਟੈਮ ਤੁਸੀਂ ਯਾਦ ਨੀ ਕਰਦੇ। ਪਰਮਾਤਮਾ ਤੇ ਫਿਰ ਸਭ ਦੇਖਦਾ ਪਿਆ ਉਹ ਤੇ ਫੇਰ ਬੱਚਾ ਸਮਝ ਕੇ ਮਾਫ਼ ਕਰ ਦਿੰਦਾ ਹੈ ਬੁੱਧੀ ਬਖਸ਼ਦਾ।
ਹਾਂਜੀ, ਉਹ ਵੀ ਹੈ।
ਲੇਕਿਨ, ਜਦੋਂ ਪਰਮਾਤਮਾ ਠੀਕ ਕਰ ਦਿੰਦਾ ਹੈ ਜਦੋਂ ਸਰੀਰ ਤੰਦਰੁਸਤ ਹੁੰਦਾ ਹੈ ਫਿਰ ਲੋਕ ਫੇਰ ਆਪਣੇ ਕੰਮਾਂ, ਕਾਜਾਂ ਚ ਲੱਗ ਜਾਂਦੇ ਹੈ। ਰੱਬ ਨੂੰ ਭੁੱਲ ਜਾਂਦੇ ਹੈ, ਰੱਬ ਨੂੰ ਟਾਈਮ ਦਿੰਦੇ।
ਹਾਂਜੀ, ਉਹ ਵੀ ਮੈਂ ਦੇਖਿਆ। ਲੇਕਿਨ, ਆੱਜ ਕੱਲ ਜੋ ਮੇਰਾ ਮੰਨਨਾ ਕਿ ਛੋਟਾ ਬੱਚਾ ਔਯ ਸਿੱਖੇਗਾ ਜੋ ਆਪਣੇ ਵੱਡਿਆਂ ਨੂੰ ਦੇਖੇਗਾ ਕਰਦੇ ਅਗਰ ਵੱਡੇ ਚਲਾਉਂਦੇ ਫ ਅਗਰ, ਵੱਡੇ ਫੋਨ ਚਲਾਉਂਦੇ ਪਏ ਹੈ ਤੇ ਉਹ ਵੀ ਫੋਨ ਹੀ ਮੰਗੇਗਾ। ਅਗਰ ਵੱਡੇ, ਗੁਟਕਾ ਫੜਕੇ ਬੈਠੇ ਦੇ ਤੇ ਉਹ ਵੀ ਗੁਟਕਾ ਹੀ ਮੰਗੇਗਾ ਨਾ।
ਹਾਂਜੀ, ਹੁਣ ਸਭ ਬੱਚਿਆਂ ਨੂੰ
ਹਨਾ ਹਾਂਜੀ, ਉਹੀ ਮੈਂ ਤੁਹਾਨੂੰ ਬੋਲਦਾ ਪਿਆ ਜੋ ਬਚਪਨ ਜਿਸ ਤਰ੍ਹਾਂ ਅਸੀਂ ਘੜੇ ਨੂੰ ਮਤਲਬ ਸਲਿਕਰ ਆ ਸੀ ਸੇਕਣ ਤੋਂ ਪਹਿਲੇ ਕੱਚੀ ਮਿੱਟੀ ਹੁੰਦੀ ਹੈ। ਅਸੀਂ ਇਹਨੂੰ ਕਿਸ ਤਰ੍ਹਾਂ ਵੀ ਅਸੀਂ ਕਰਾਂਗੇ ਫੋਲਡ ਕਰਾਂਗੇ, ਲੰਬਾ ਕਰਾਂਗੇ ਹੋ ਜਾਏਗਾ ਲੇਕਿਨ ਇੱਕ ਵਾਰੀ ਅਗਰ ਪੱਕ ਗਿਆ ਘੜਾ ਤੇ ਉਹਨੂੰ ਫਿਰ ਦੁਬਾਰਾ ਮਤਲਬ ਸਹੀ ਅਕਾਰ ਦੇਣਾ ਜਾਂ ਦੂਜਾ ਆਕਾਰ ਦੇਣਾ ਬੜਾ ਮੁਸ਼ਕਿਲ ਹੋ ਜਾਂਦਾ।
ਹਾਂਜੀ, ਇਹ ਤੇ ਗੱਲ ਹੈ ਤੁਹਾਡੀ ਸਹੀ ਬਿਲਕੁਲ। ਹਮ
ਹੋਰ ਸੁਣਾਓ?
ਬਸ ਵਧੀਆ। ਹਮ
ਅੱਜ ਕੱਲ ਨੇ ਮੈਂ ਇਹ ਵੀ ਦੇਖਿਆ ਅੱਜ ਕੱਲ ਜਿਹੜੀ ਮਾਵਾਂ ਨੇ ਰੀਲਾਂ ਦੇਖਦੀਆਂ ਜ਼ਿਆਦਾ ਕ ਪੂਰਾ, ਪੂਰਾ ਦਿਨ ਇੰਸਟਾਗ੍ਰਾਮ ਕਰਕੇ ਕੋਈ ਐਪ ਹੈ ਉਹਦੇ ਤੇ ਪੂਰਾ ਦਿਨ ਦੂੂਰ ਕਰ ਦਿੰਦੀਆਂ ਨੇ ਅੱਗੋਂ ਬੱਚੇ ਵੀ ਪਬਜੀ ਖੇਲਦੇ ਨੇ ਗੇਮਾਂ ਖੇਡਦੇ ਨੇ ਫੋਨਾਂ ਚ, ਫ੍ਰਰੀ ਫਾਇਰ ਪਬਜੀ ਖੇਲ ਖੇਲ ਕੇ ਮਤਲਬ ਰਾ ਤਾ ਨੂੰ ਜਾਗ ਜਾਗ ਕੇ ਆਪਣੀ ਨੀਂਦਰ ਖ਼ਰਾਬ ਕਰਦੇ ਹੈ।
ਹਾਂਜੀ, ਉਹ ਤੇ ਹੈ ਦੇ ਮਾਂ ਪਿਓ ਬੱਚਿਆਂ ਨੂੰ ਛੋਟੇ, ਛੋਟੇ ਬੱਚਿਆਂ ਨੂੰ ਹੀ ਆਪਣੇ ਪਰਸਨਲ ਫੋਨ ਦਿੱਤੇ ਤੇ ਆ। ਤੇ ਜਿੰਨੇ ਬੱਚੇ ਓਨੇ ਫੋਨ ਘਰਾਂ ਦੇ ਵਿੱਚ। ਮਾਂ, ਪਿਓ ਮਤਲਬ ਜ਼ਿਆਦਾ ਸ਼ਾਂਤੀ ਵਾਸਤੇ ਕਿਉਂਕਿ ਬੱਚੇ ਜਿੱਦੀ ਹੈ ਗ ਫੋਨ ਨਾ ਫੋਨ ਫੜਾ ਦਿੰਦੇ ਆਪਣੇ ਸੁੱਖ ਵਾਸਤੇ। ਲੇਕਿਨ, ਇਹਨਾਂ ਨੂੰ ਇਹ ਨੀ ਪਤਾ ਕਿ ਜਿਹੜਾ ਫੋਨ ਹੈ ਹਜੇ ਤੇ ਦੋ ਮਿੰਟ ਦਾ ਸੁੱਖ ਹੈ। ਲੇਕਿਨ ਬੱਚਿਆਂ ਦੇ ਫਿਊਚਰ ਵਾਸਤੇ ਇਹ ਇੱਕ
ਹਾਂਜੀ, ਹਾਂਜੀ।
ਦਾ ਘਰ ਸਿਰਫ ਬੱਚੇ ਪੜ੍ਹਾਈ ਨਹੀਂ ਪੜਾਈ, ਫੋਨ ਨੂੰ ਗੇਮਾਂ ਖੇਡਦੇ, ਅੱਜ ਨੀ ਮਾਂ ਪਿਓ ਦੇਖ ਰਹੇ ਲੇਕਿਨ ਆਉਣ ਵਾਲੇ ਟਾਈਮ ਵਿਚ ਤੇ ਬੋਤ ਜ਼ਿਆਦਾ ਮੁਸ਼ਕਿਲ ਪੈਣੀ ਹੈ, ਬੱਚਿਆਂ ਨੂੰ, ਬੋਤ ਜ਼ਿਆਦਾ
ਹਾਂਜੀ ਓ ਤੇ ਹੈ। ਤੁਸੀਂ ਦੇਖੋਗੇ, ਅੱਜ ਕੱਲ੍ਹ ਦੇ ਬੱਚੇ ਜੰਮਦੇ- ਜੰਮਦੇ ਬੱਚੇ ਨੂੰ ਦੇਖੋ ਐਨਕਾ ਲੱਗੀ ਦੀਆ
ਹਾਂਜੀ
ਤੇ, ਸਾਡੇ ਟਾਈਮ ਤੇ, ਮਤਲਬ ਅਸੀਂ ਅੱਜ- ਕਲ, ਅੱਜ ਕਿੰਨੇ ਵੱਡੇ ਹੋ ਕੇ ਟੱਚਵੁੱਡ ਹਜੇ ਤੱਕ ਸਾਨੂੰ ਐਨਕ ਨੀ ਲੱਗੀ।
ਹਾਂਜੀ।
ਕਿ ਮੈਂ ਦੇਖਦਾ ਛੋਟੇ-ਛੋਟੇ ਬੱਚੇ ਐ। ਉਹਨਾਂ ਦੇ ਨਜ਼ਰਾਂ ਮਾਈਨਸ ਫਾਈਵ, ਮਾਈਨਸ ਟੂ ਪਲੱਸ ਟੂ ਇੰਨੀ, ਇੰਨੀ ਨਜ਼ਰਾਂ ਉਹਨਾਂ ਦੀਆਂ ਇਹ ਸਭ ਫੋਨਾਂ ਦੇ ਕਰਕੇ ਕੀ ਹੈ ਫੋਨਾਂ ਚ ਇੰਨਾ ਸਕਰੀਨ ਟਾਈਮ ਟੀ ਵੀ ਦੇਖਦੇ ਨੇ, ਫੋਨ ਚਲਾਉਂਦੇ ਗੇਮਾਂ ਖੇਡਦੇ ਤੇ ਅੱਖਾਂ ਖ਼ਰਾਬ ਹੋਣੀਆਂ ਈ ਆ।
ਹ ਹਾਂਜੀ ਉਹ ਤੇ ਹੈ। ਹੁਣ ਤੁਹਾਨੂੰ ਮੈਂ ਗੱਲ ਸੁਣਾਦੀ ਆ।
ਹਾਂਜੀ, ਸੁਣਾਓ ਜੀ।
ਸਾਡੇ ਮਤਲਬ ਦਾਲ ਵਾਲਾ ਘਰ ਹੈ ਇਹ, ਉਹਨਾਂ ਦਾ ਨਾ ਮੁੰਡਾ ਤੇ, ਉਹ ਵੀ ਥੋੜ੍ਹਾ, ਕਾਫੀ ਅਲਗ ਹੈ। ਮਾਂ ਦਾ, ਏ ਛੋਟ
ਇੱਕੋ ਇੱਕ ਪੁੱਤਰ ਹੋਏਗਾ।
ਓਨੂੰ ਫੋਨ ਲੈ ਦਿੱਤਾ।
ਹਾਂਜੀ।
ਤੇ ਆਪਨਾ ਫੋਨ ਦੇ ਦਿੱਤਾ। ਖੇਲਦਾ ਰੇਆ, ਖੇਲਦਾ ਰੇਆ ਫੇਰ ਗੇਮਾਂ
ਹੂੰ।
ਓਨੁੰ ਗੇਮ
ਹਾਂਜੀ ਤੋਅਡੀ ਆਵਾਜ਼ ਕੱਟ ਕੇ ਆਂਦੀ ਪੀ ਬੋਲੋ, ਹਾਂਜੀ-ਹਾਂਜੀ ਬੋਲੋ। ਹਲੋ।
ਹਾਂਜੀ-ਹਾਂਜੀ, ਆਰੀ-ਆਰੀ।
ਹਾਂਜੀ-ਹਾਂਜੀ।
ਹਾਂਜੀ। ਫਿਰ ਵੀ ਪੂਰੇ ਦਿਨ ਫੋਨ ਚਲਾਨਾ। ਸਕੂਲ ਪਤਾ ਨੀ ਓ ਬੱਚਾ ਕਿਸ ਤਰਾਂ ਬੈਠਦਾ ਛੇ, ਸਾੱਤ ਘੰਟੇ ਸਾਬ ਦਾ ਬੱਚਾ ਫੋਨ ਚਲਾਂਦਾ ਐ। ਸਕੂਲ ਜਾਨ ਦੀ ਦੇਰ ਹੁੰਦੀ ਐ। ਏ ਓ ਕੁੱਛ ਵੜ ਦੈ। ਤੇ ਓਨੇ ਰਾਤ ਪੈ ਜਾਨੀ ਉਸ ਬੱਚੇ ਦੇ ਹੱਥੋਂ ਫੋਨ ਨਿਕਲਨਾ। ਰੋਟੀ ਖਾਂਦੇ ਫੋਨ। ਤੁਸੀ ਯਕੀਨ ਨੀ ਅਗਰ ਓਨੇ ਬਾਥਰੂਮ ਵੀ ਜਾਨਾ
ਹਾਂਜੀ।
ਤਾਂ ਵੀ ਓਹ ਬੱਚਾ ਫੋਨ ਹੀ ਲੈ ਕੇ ਜਾਂਦੈ।
ਤੇ ਭੈਣ ਜੀ ਤੁਸੀਂ ਦੇਖ। ਦੇਖੋ ਮਾਂ-ਪਿਓ ਦੀ ਗਲਤੀ ਹੈ ਨਾ, ਇਦੇ ਚ ਗ਼ਲਤੀ ਕਿਦੀ ਹੈ? ਮਾਂ-ਪਿਓ ਦੀ ਗ਼ਲਤੀ ਐ ਕਿਸੇ ਹੋਰ ਦੀ ਗਲਤੀ ਐ।
ਤੁਹਾਡੀ ਆਵਾਜ਼ ਨਹੀ ਆ ਰਹੀ ਬਿਲਕੁਲ ਵੀ।
ਹਾਂਜੀ, ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ।
ਨਹੀਂ, ਮੈਨੂੰ ਤੁਹਾਡੀ ਬਿਲਕੁਲ ਆਵਾਜ਼ ਨਹੀ ਆ ਰਹੀ। ਹੁਣ, ਆ ਰਹੀ ਹੈ? ਹੈਲੋ। ਮੈਨੂੰ ਤੇ ਬਿਲਕੁਲ ਆਵਾਜ਼ ਨੀ ਆੰਦੀ ਪੀ।
ਓਕੇ ਮੇਰੀ ਪਿੱਛੋਂ ਨੈਟਵਰਕ ਪ੍ਰੋਬਲਮ ਹੋ ਜਾਂਦੀ ਐ। ਤੇ ਹੈਲੋ, ਹਾਂਜੀ ਹਾਂਜੀ।
ਮੈਨੂੰ ਤੁਹਾਡੀ ਬਿਲਕੁਲ। ਕੋਲੋ ਵਾਜ਼ ਨੀ ਆਰਦੀ।
ਹਾਂਜੀ ਮੇਨੂੰ ਆਰੀ ਏ ਤੁਸੀ ਬੋਲੋ ਕੀ ਕੈਂਦੇ ਪੇ ਓ ਤੁਸੀ ਤੁਸੀ ਬੋਲੋ ਕੀ ਕੈਂਦੇ ਪੇਓ ਤੁਸੀ ਬੋਲੋ ਮੈਨੂੰ ਆਰੀ ਏ ਵਾਜ।
ਹਾਂਜੀ ਆਵਾਜ਼ ਆਗੀ ਹਾਂਜੀ। ਮੈਂ ਓਈਓ ਕੈਂਦੀ ਪਈ ਸੀ ਕਿ ਓ ਬੱਚਾ ਆੱਜ ਤਮੀ ਦੇ ਵਿੱਚ ਪੁੱਜ ਗਿਐ ਤੇ ਓ ਪੂਰਾ ਦਿਨ ਫੋਨ ਚਲਾਂਦੈ। ਓਨੇ ਅਗਰ ਕਿੱਥੇ ਜਾਨਾ ਵੀ ਹੋਏਗਾ ਓ ਤਾ ਵੀ ਫੋਨ ਈ ਚਲੋਂਦਾ ਰੈਂਦਾ ਬਾਥਰੂਮ ਵਗੈਰਾ ਜਾਨਾ ਹੋਏ। ਉਸ ਬੱਚੇ ਨੇ ਫੋਨ ਨੀ ਛੱਡਨਾ। ਤੇ ਮਤਲਬ ਹੁੰ ਦੇਖਿਆ ਏ ਤੇ ਬੜਾ ਹੀ ਜ਼ਾਦਾ ਨੁਕਸਾਨ ਐ ਫੋਨ ਦੇ।
ਹਾਂਜੀ ਓ ਤੇ ਹੈ।
ਤੇ ਮਾਂ-ਪਓ ਜਿੰਨਾ ਹੋ ਸਕਨ ਆਪਨੇ ਬੱਚੇਆਂ ਨੂੰ ਏ ਏਥੇ ਕਿ ਬੱਚੇ ਦੀ ਤੰਦਰੁਸਤੀ ਰਵੇ ਬੱਚਾ ਕੁਛ ਕਰੇ ਅਗਲੀ ਜ਼ਿੰਦਗੀ ਨੂੰ, ਜਿੰਨਾ ਹੋ ਸਕੇ। ਰੱਖੋ।
ਹਾਂਜੀ, ਓਹ ਤੇ ਹੈ ਫੋਨਾਂ ਨੇ ਸਮਾਜ ਦਾ ਬੇੜਾ ਗਰਕ ਈ ਕਰ ਦਿੱਤਾ।
ਹਾਂਜੀ, ਹੋਰ ਤੁਸੀਂ ਦੱਸੋ ਘਰ ਸਬ?
ਅ ਹਾਂਜੀ ਹਾਂਜੀ, ਸਭ ਵਧੀਆ ਸਭ ਵਧੀਆ।
ਹਾਂਜੀ, ਹੋਰ ਫਿਰ ਸੁਣ ਲਿਆ ਹੁਣ ਅਸੀਂ ਵੀ ਹੋਣਗੀਆਂ।
ਹਾਂਜੀ, ਮੈਂ ਵੀ ਬਸ ਲੇਟਣ ਹੀ ਲੱਗਾ ਵਾ। ਹੁਣ ਬਸ ਸੋਣ ਲੱਗੇ ਆ ਅਸੀ ਵੀ।
ਚਲੋ ਠੀਕ ਹੈ ਫਿਰ।
ਹਾਂਜੀ, ਫੇਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ।